ਸ਼੍ਰੀਕਾ
ਹਾਂਜੀ, ਸਾ ਸ੍ਰੀ ਕਾਲ ਜੀ, ਕੀ ਹਾਲ ਐ?
ਵਧੀਆ-ਵਧੀਆ, ਤੁਸੀਂ ਦੱਸੋ ਕਿਵੇਂ ੳ?
ਬਸ ਵਧੀਆ, ਬੜੇ ਟੈਮ ਬਾਦ
ਬਾਸ ਟਾਈਮ ਨੀ ਲੱਗਦਾ ਸੀ ਹੁਣ ਮੈਂ ਥੋੜ੍ਹੀ ਵੇਲੀ ਸੀ, ਮੈਂ ਕੇਆ ਚੱਲ
ਸਫ਼ਾਈ ਕਰਦੀ ਸੀ ਨਾਲ-ਨਾਲ ਚੀਜਾਂ ਸਾਂਭਦੀ ਪਈ ਸੀ ਮੈਂ ਕੇਆ ਚੱਲ, ਫੋਨ ਕਰਾਂ ਦੁਪੈਰੇ ਤਾ ਫੇਰ ਉਂਝ ਨੀ ਟਾਈਮ ਲੱਗਦਾ ਬੱ ਬੱਚੇ ਸਕੂਲ ਜਾਂਦੇ ਨੇ ਰੋਟੀ, ਸਬਜੀ ਬਨਾਣੀ ਹੁੰਦੀ ਐ ਨਾ, ਮੈਂ ਕਾ ਫੇਰ ਰਾਤੀ ਸੋਚਣੀ ਆ, ਫੇਰ ਰਾਤ ਜਾਦਾ ਹੋ ਜਾਂਦੀ ਗੇਆਰਾਂ ਕੋ ਵਜੇ ਕੋਲ, ਮੈਂ ਕੇਆ ਨਈ ਫੇਰ ਸਵੇਰੇ ਕਰਾਂਗੇ। ਹਾਂ, ਤਾਂਈ ਮੈਂ ਕਰਦੀ ਨੀ ਤੋਹਾਨੂੰ ਰਾਤੀ ਫੋਨ ਨਾ। ਹੈਗੇ ਮੈ ਤੇ, ਟਾਈਮ ਜਾਦਾ ਹੋ ਜਾਨ ਨਾ।
ਅੱਛਾ, ਚਲੋ ਹੋਰ, ਕੀ ਕਰਦੇ ਸੀ?
ਬੱਸ ਯਾਦ ਈ ਕਰਦੇ ਪੀ ਸੀ, ਤੁਆਨੂੰ ਹੋਰ ਦੱਸੋ? ਸੂਟ ਸੁਵਾਣੇ ਸੀ ਮੈਂ ਨਾ ਦੋ-ਤਿਨ, ਮੈਂ ਕੇਆ ਚੱਲ ਜਾਵਾਂਗੀ, ਟਾਈਮ ਈ ਨੀ ਲੱਗਦਾ ਫੇਰ।
ਹੂੰ, ਬੱਸ ਛੁੱਟੀਆ, ਬੱਚੇਆਂ ਦੇ ਮਸਾਂ ਸਕੂਲ ਖੁੱਲੇ ਨੇ।
ਹਾਂ, ਸਈ ਗੱਲ ਐ
ਸਕੂਲ ਭੇਜਾਂਗੇ ਤੇ, ਟੈਮ ਨਾਲ ਫਿਰ ਬੰਦਾ ਫ੍ਰੀ ਹੋ ਜਾਂਦਾ। ਫੇਰ ਮਸ਼
ਹੂੰ, ਬਿਲਕੁਲ-ਬਿਲਕੁਲ ਮੈਂ ਤਾਈ ਛੁੱਟੀਆਂ ਚ ਆਣਾ ਮੇਰੇ ਬਿਲਕੁਲ ਵੀ ਨੀ ਟਾਇਮ ਸੀ, ਕੋਈ ਨਾ ਕੋਈ ਆਏਆ-ਗਏਆ ਰੈਂਦਾ ਸੀ, ਮੈਂ ਕੇਆ ਮੈਂ ਕਿਵੇਂ ਦੇਣ ਜਾਵਾਂ?
ਹੂੰ ਵਦੀਆ ਕੀਤਾ ਤੁਸੀਂ, ਕੋਈ ਨੀ ਹੁਣ ਆ ਜਾਣਾ, ਕੋਈ ਨੀ ਦੇ ਜਾਨਾ
ਹਾਂ, ਮੈਂ ਆਵਾਂਗੀ ਮੈਂ ਕੇਆ ਪੁੱਛਾਂ ਚੱਲ ਪੈਲੇ ਫ੍ਰੀ ਹੈ ਨੇ ਸੀਨ ਗੇ ਕੇ ਨਈ, ਨਹੀਂ ਯਾ ਤਾਂ ਫੇਰ ਐੱਥੇ ਮੈਂ ਟੇਲਰ ਹੈਗਾ ਵੇ, ਓਹ ਬੜੇ ਪੈਸੇ ਲੈਂਦਾ
ਓ ਬੜੇ ਪੈਸੇ ਲੈਂਦਾ, ਹਾਂਜੀ
ਹਾਂਜੀ, ਹਾਂਜੀ ਹੈਲੋ? ਹੈਲੋ ਹੈਲੋ, ਹਾਂਜੀ-ਹਾਂਜੀ। ਵਾਜ ਵੀ ਫੇਰ ਬਂਦ ਕਾਰਕੇ ਬੈਠੇ ਦੀ ਐ, ਹੈਲੋ-ਹੈਲੋ ਬੋਲਦੀ ਪਈ ਏਂ। ਹੈਲੋ ਹਾਂਜੀ, ਮੈਨੂੰ ਲੱਗਦਾ ਕੋਈ ਨੈਟਵਕ ਇਸ਼ੂ ਹੋ